ਹੈਲੋ, ਸ਼ਸਰੀਸ਼੍ਰੀ ਕਾਲ ਜੀ। ਵਧੀਆ ਜੀ ਵਧੀਆ, ਤੁਸੀਂ ਸਣਾਉ ਜੀ?
ਵਧੀਆ, ਤੁਸੀਂ ਦੱਸੋ?
ਬਅ ਵਧੀਆ ਜੀ ਕੱਟ ਰੇਆਂ, ਹੋਰ? ਹਾਜੀ ਬੱਸ ਹੁਣ ਜੀ ਬੱਸ ਮਤਲਬ ਠੀਕ ਈ ਐ।
ਇੱਧਰ
ਮੋਸਮ ਅੱਜ ਹੁਣ ਠੰਡਾ ਥੋੜਾ ਜਾ, ਦਿਨੇ ਬਹੁਤ ਗਰਮੀ ਸੀ ਦੁਪਿਰ ਤੱਕ ਗਰਮੀ ਰਈ ਐ। ਇਸ ਤੋ ਬਾਅਦ ਹੁਣ ਥੋੜ੍ਹੀ ਜੀ ਹਵਾ ਚੱਲ ਰਹੀ ਐ ਬਰਸਾਤ ਦਾ ਮੌਸਮ ਹੋ ਰਿਹਾ ਲੇਕਿਨ ਬਰਸਾਤ ਆ ਨੀਂ ਰਹੀ।
ਹਾਂਜੀ ਇੱਧਰ ਵੀ ਐਵੇਂ ਦੇ ਹੋਏ ਪਏ ਆ ਅੱਜ ਬੱਦਲ ਨਾ ਬੱਦਲ ਘੁਟਿਆ ਜਾ ਪਿਆ। ਬੜਾ ਘੋਟ ਜਾ ਹੋਇਆ ਪਿਆ ਬਾਰ ਨਾ ਤਾ ਹਵਾ ਆ।
ਹਵਾ ਇੱਧਰ ਸਾਡੇ ਇੱਧਰ ਤਾਂ ਹਵਾ ਚੱਲ ਰਹੀ ਐ ਥੋੜ੍ਹੀ ਬਹੁਤ ਨਾਂ।
ਇੱਥੇ ਤਾ ਕੋਈ ਵੀ ਹਵਾ ਨੀ ਹੈਗੀ ਤੁਸੀ ਸਾਰੀ ਹਵਾ ਲੈ ਕੇ ਬੈਗੇ। ਅ-ਹਹ ਥੋੜ੍ਹੀ ਜੀ ਭੇਜ ਦੋ ਇੱਧਰ ਨੂੰ ਹ-ਹ-ਅ। ਹਾ ਚਲੋ ਵਧੀਆ ਗੱਲ ਆ।
ਹਾਂ, ਵਧੀਆ ਜੀ ਵਧੀਆ, ਤੁਸੀ ਸਣਾਓ ਜੀ?
ਹੋਰ ਅੱਜ ਗਏ ਸੀ ਜੋਬ ਤੇ?
ਹਾਂਜੀ-ਹਾਂਜੀ, ਜੋਬ ਤੇ ਈ ਸੀ ਬਸ ਫਰੀ ਹੋ ਗਿਆ ਸੀ।
ਅੱਛਿਆ, ਮੈਂ ਵੀਂ ਜੋਬ 'ਤੇ ਸੀ ਮੈਂ ਵੀਂ ਹੁਣੇ ਆਈ ਸੀ ਸ਼ਾਮ ਨੂੰ।
ਅੱਛਾ ਹੁਣ ਸ਼ਾਮ ਨੂੰ ਆਇਓ ਠੀਕੈ- ਠੀਕੈ ਚਾ- ਚੂ ਪੀ ਲੀ ਆ।
ਹਾਂਜੀ, ਪਤਾ ਜਦੋ ਹਾਂਜੀ- ਹਾਂਜੀ ਚਾਹ ਪੀ ਲੀ ਐ।
ਅੱਛਾ ਜੀ, ਨਾ ਮੈਂ ਚਾਹ ਪੀਂਦਾ ਈ ਨੀਂ।
ਲੈ ਚਾਹ ਕਿਉਂ ਨੀਂ ਪੀਂਦੇ, ਚਾਹ ਤੇ ਪੀਣੀ ਚਾਹੀਦੀ ਐ ਚਾਹ ਤੇ ਬੜੀ ਲਾਭਦਾਇਕ ਆ।
ਉਹ ਤਾ ਸਹੀ ਗੱਲ ਐ ਤੁਹਾਡੀ ਨੀਂਦ ਖੋਲ ਦਿੰਦੀ ਐ, ਲੇਕਿਨ ਮੈਂ
ਹਾਂਜੀ, ਨਈਂ ਕਈ ਕਹਿੰਦੇ ਨੇ ਨਾ ਨੁਕਸਾਨ ਦਿੰਦੀ ਐ ਨੁਕਸਾਨ ਨੀਂ ਦਿੰਦੀ ਚਾਹ। ਨਹੀਂ ਕੋਈ ਨੁਕਸਾਨ ਨੀਂ ਹੈਗਾ ਚਾਹ ਦਾ।
ਨਹੀ ਹੈਗਾ ਤੇ ਨੁਕਸਾਨ ਥੋੜ੍ਹਾ- ਬਹੁਤਾ ਤਾ ਹੈਈ ਐ।
ਨਈਂ- ਨਈਂ ਮੈਂ ਤਾ ਇੰਨੀ ਚਾਹ ਪੀਦੀ ਆ ਮੈਨੂੰ ਤਾ ਅੱਜ ਤੱਕ ਕੁੱਝ ਨੀਂ ਹੋਇਆ ਮੈਂ ਤਾਂ ਦਿਨ 'ਚ ਪੀ ਜਾਨੀਂ ਆਂ ਸੱਤ, ਅੱਠ ਕੱਪ।
ਉਹ ਮੈਂ ਤਾਂ ਇੱਕ ਵੀ ਨੀ ਪੀਂਦਾ ਮੈਂ ਸਵੇਰੇ ਉੱਠ ਕੇ ਵੀ ਚਾਹ ਨੀ ਪੀਂਦਾ।
ਦੇਖੋ ਸਵੇਰੇ ਉੱਠਦੀ ਆਂ।
ਹਾਂਜੀ।
ਯਾਨੀ ਕਿ ਨਾਸ਼ਤਾ ਬਣਾਨੀ ਐ ਤੇ ਚਾਹੇ ਪੀ ਲੈਨੀ ਐ।
ਨਈ -ਨਈ ਅਸੀ ਉੱਠਦੇ ਈ ਗਰਮ ਪਾਣੀ ਪੀ ਲੈਂਦੇ ਐ। ਘਰ ਦੇ ਮਤਲਬ ਚਾਅ ਧਰ ਦੇਣ ਨਾ ਘਰ ਦੇ ਚਾਹ ਧਰ ਦੇਣ ਨਾ ਉਹ ਮੇਰੇ ਵਾਸਤੇ ਤੇ ਪਹਿਲੇ ਗਰਮ ਪਾਣੀ ਨਿਕਾਲਦੇ ਨੇ ਓਥੇ ਚੋਂ ਫ਼ਿਰ ਬਾਅਦ ਵਿੱਚ ਓਹ ਚਾਹ ਬਣਾਂਦੇ ਨੇ ਅਪਣੀ। ਉਹ ਮੈਂ ਗਰਮ ਪਾਣੀ ਪੀਨਾ ਬਸ ਚਾਹ ਨੀਂ ਪੀਂਦਾ ਮੈਂ।
ਹਾਂਜੀ, ਜਦੋਂ ਬੱਚੇ ਜਾਂਦੇ ਨੇ ਜਦੋਂ ਪੀਂਨੀ ਆ ਫਿਰ ਜੋਬ ਤੇ ਜਾਂਦੀ ਆ ਜਦੋਂ ਪੀਂਨੀ ਆ। ਜੋਬ ਤੇ ਜਾ ਕੇ ਤਿੰਨ, ਚਾਰ ਕੱਪ ਫੇਰ ਹੋ ਜਾਂਦੇ ਆ ਫੇਰ ਘਰੇ ਆ ਕੇ ਫੇਰ ਪੀਂਨੀਂ ਆ ਹੋ ਗਏ ਨਾ
ਜੇ ਨਾ ਹਾਂ ਸੱਤ ਅੱਠ ਕੱਪ। ਹੋ ਗਿਆ ਅਗਰ ਮੰਨ ਲਓ, ਬਰਸਾਤ ਆ ਗਈ ਜਿਸ ਦਿਨ ਠੰਡਾ ਮੌਸਮ ਉਸ ਦਿਨ ਪੰਦਰਾਂ, ਵੀਹ ਕੱਪ ਹੋ ਜਾਂਦੇ ਹੋਣੇ ਫਿਰ ਤੇ
ਹਾਂਜੀ ਹੋ ਜਾਂਦੇ ਹੋਣੇ ਆ। ਮੈਨੂੰ ਚਾਹ ਬਹੁਤ ਪਸੰਦ ਆ।
ਸਹੀ ਆ ਗਲ਼ਤ ਆ ਯਰ ਚਾਹ ਜਿਆਦਾ ਪੀਂਦੇ ਔ ਤੁਸੀਂ।
ਜੇ ਤੁਸੀਂ ਕਹਿ ਰਹੇ ਸੀ ਨਾ ਆਹੀ ਰਾਜ ਆ ਮੇਰਾ ਨੇਚਰ 'ਚ। ਕਿੱਦਾਂ ਚਾਹ ਜ਼ਿਆਦਾ ਪੀਓ।
ਨਾ -ਨਾ ਚਾਹ ਜਿਆਦਾ ਪੀਣ ਨਾਲ ਕਿੱਥੇ। ਮੈਂ ਕੁਛ ਹੋਰ ਖਾਂਦੇ ਹੋਣੇ ਆ ਚਾਹ ਪਾਣੀ ਆ ਚਾਹ ਤੇ ਪੀਣੀ ਚਾਹੀਦੀ ਆ ਸੁਣਿਆ ਮੈਂ ਲੇਕਿਨ ਮੈਨੂੰ ਵਧੀਆ ਨੀ ਲੱਗਦੀ ਨਾ।
ਚਲੋ, ਕਿਸੇ - ਕਿਸੇ ਨੂੰ ਨਹੀਂ ਵਧੀਆ ਲੱਗਦੀ ਹਨਾ ਇਹ ਦੇਖੋ ਆਪਣੇ ਆਪਣੀ ਹੋਬੀ ਹੁੰਦੀ ਆ। ਪਰ ਸਾਨੂੰ ਤਾਂ ਵਧੀਆ ਲੱਗਦੀ ਚਾਹ, ਜੇ ਸਾਡੇ ਘਰ ਰਿਸ਼ਤੇਦਾਰ ਆ ਨਾ। ਚਾਹ ਨਾ ਪੀਏ, ਮੈਂ ਉਹਨਾਂ ਨੂੰ ਜਬਰਦਸਤੀ ਪਿਲਾਉਂਨੀ ਆ। ਚਾਹ ਤਾਂ ਪੀਣੀ ਪਊਗੀ, ਉਹ ਮਨਾ ਕਰ ਕਰਦੇ ਰਹਿਣਗੇ, ਨਹੀ ਮੈਂ ਕਹਿ ਦੂਗੀ ਨਹੀ - ਨਹੀਂ ਦੇਖ ਹਾਂ, ਮੈਂ ਕਿਹਾ ਦੇਖੋ ਜੀ, ਤੁਸੀਂ ਆਇਓ ਇੰਨੀ ਦੂਰੋਂ ਹਨਾ। ਚਾਹ ਤਾਂ ਤੁਹਾਨੂੰ ਪੀਣੀ ਪੈਣੀ ਆ, ਮੈਂ ਕਿਹਾ ਏ ਸੀ ਚੱਲੇ ਹੋਏ ਤੁਸੀਂ ਅੰਦਰ ਬੈਠੋ, ਮੈਂ ਕਿਹਾ ਮੈਂ ਚਾਹ ਬਣਾ ਕੇ ਲੈ ਆਈ ਹੁਨੇ।
ਹਾਂ, ਸਹੀ ਗੱਲ ਆ।
ਪਲਾਂਨੇ- ਪਲਾਂਨੇ ਚਾਹ ਨੀ ਪੀਓਗੇ ਮੈਂ ਕਿਹਾ ਫੇਰ ਕੋਈ ਰਿਸ਼ਤੇਦਾਰ ਮੇਰਾ ਰਿਸ਼ਤੇਦਾਰ ਨੀ ਹੈਗਾ। ਚਾਹ ਤਾਂ ਪੀਣੀ ਪਉ, ਹਾਂ ਰਿਸ਼ਤੇਦਾਰੀ ਖਤਮ।
ਉਹ ਤੱਲ ਗਏ, ਸਹੀ ਆ ਵੀ ਸਹੀ ਏ। ਤਾਂ ਮੰਗਾਂ ਦੇ ਚਾਹ ਪੀਉਂਗੇ ਮਤਲਬ।
ਹਾਂਜੀ, ਚਾਹ ਤਾਂ ਪੀਣੀ ਚਾਹੀਦੀ ਆ।
ਸਹੀ ਗੱਲ ਆ।
ਜੇ ਮੈਂ ਕਹਿ ਤੀ ਸੀ ਵੀ ਜਿੱਦਾਂ ਜੋਬ ਕਰਦੇ ਆਪਾਂ। ਜਿੱਥੇ ਮੈਂ ਜੋਬ ਕਰਦੀ ਆ, ਉੱਥੇ ਮੋਡਲਿੰਗ ਵਗੈਰਾ ਵੀ ਕਰਦੇ ਨੇ। ਕੁੜੀਆਂ ਚਾਹੀਦੀਆਂ ਸੀ। ਸਾਨੂੰ ਮੋਡਲਿੰਗ ਦੇ ਲਈ ਜੇ ਮਿਲ ਜਾਵੇ ਤਾਂ।
ਕੁੜੀਆਂ ਤਾਂ ਨੀ, ਬੜਾ ਮੁਸ਼ਕਿਲ ਆ।
ਮੈਂ ਤਾਂ ਕਰ ਹੀ ਲੈਨੀ ਆਂ।
ਅੱਛਾ ਜੀ, ਹਾਂ ਦੇਖੀ ਮੈਂ ਰਾਤੀ ਵੀਡੀਓ ਦੇਖੀ ਸੀ ਤੁਹਾਡੀ।
ਹਾਂਜੀ, ਤੁਸੀਂ ਕਹਿ ਰਹੇ ਸੀ ਨਾ। ਹਾਂ ਮੈਂ ਤਾਂਹੀ ਤੁਹਾਨੂੰ ਦੱਸਿਆ ਸੀ ਮੈਂ ਕਿਹਾ ਸੱਚ ਬੋਲਦੀ ਪਈ ਆ ਕਈ ਹੁੰਦੇ ਨੇ ਕਹਿੰਦੇ ਝੂਠ ਬੋਲਦੇ ਆ। ਇਹ ਔਹ ਤਾਂ ਕਰਕੇ ਮੈਂ ਵੀਡੀਓ ਸੈਂਡ ਕਰਦੀ ਸੀ ਮੈਂ ਕਿਹਾ ਚਲੋ। ਨਹੀਂ ਮੈਂ ਕਿਹਾ, ਝੂਠ ਬੋਲਣ ਦੀ ਕੀ ਗੱਲ ਆ।
ਹਾਂ, ਸਹੀ ਗੱਲ ਆ।
ਹਨਾ, ਝੂਠ ਬੋਲ ਕੇ ਕੀ ਮਿਲਣਾ ਦੇਖੋ ਜੇ ਸੱਚ ਸੱੱਚ ਹੈਗਾ, ਸੱਚ ਹੈਗਾ।
ਹਾਂਜੀ -ਹਾਂਜੀ।
ਥੋੜਾ ਜਾ ਨਾ ਕੰਮ ਕਰਨ ਤੇ ਪੈਦਲ ਚੱਲਣਾ, ਸਵੇਰੇ ਉੱਠ ਕੇ ਇੰਨਾ ਕੰਮ ਕਰਨਾ ਥੋੜਾ। ਆਪਣੇ ਸਰੀਰ ਨੂੰ ਉਹੋ ਕਰਨਾ, ਕਈ ਹੁੰਦੇ ਨਾ ਕੰਮ ਨੀ ਕਰਦੇ ਪਏ ਰਹਿੰਦੇ ਨੇ। ਆਪਣੇ ਹੱਥ ਪੈਰੇ ਹਿਲਾਣ ਤੋਂ ਡਰਦੇ ਨੇ ਹਾਂਜੀ, ਮੈਨੂੰ ਕੰਮ ਕਰਨ ਦਾ ਸ਼ੌਕ ਹੈਗਾ। ਮੇਰੀ ਕੁੜੀ ਹੈਗੀ ਐ, ਮੇਰੀ ਕੁੜੀ ਕੋਈ ਚੌਦਾਂ ਸਾਲ ਦੀ ਹੋ ਗਈ, ਮੈਨੂੰ ਕੰਮ ਨੀ ਕਰਨ ਦਿੰਦੀ ਹਾਲੇ ਕੋਈ, ਮੈਂ ਕਿਹਾ ਤੂੰ ਪੜ੍ਹ ਬਹਿ ਕੇ ਮੈਂ ਕੰਮ ਆਪੇ ਕਰ
ਹਜੇ ਤੱਕ ਪੜ੍ਹਾਈ ਕਰੋ, ਸਹੀ ਗੱਲ ਹੈ, ਸਹੀ ਗੱਲ।
ਹਾਂਜੀ, ਕੋਈ ਗੱਲ ਨੀ ਮੈਂ ਕਿਹਾ ਸ ਸਾਰੀ ਉਮਰ ਕੰਮ ਹੀ ਕਰਨਾ। ਹਾਂਜੀ, ਹਾਂਜੀ। ਥੋੜਾ ਬਹੁਤ ਕਰਾ ਲੈਂਦੀ ਆ, ਜਦ ਮਨ ਕਰਦਾ। ਬਿਸਤਰਾ-ਬੁਿਸਤਰਾ ਲਾ ਦਿੰਦੀ ਝਾੜੂ ਲਾ ਦਿੰਦੀ ਆ ਬਾਕੀ ਹੋਰ ਕੁੱਝ ਨੀ ਕਰਦੇ ਉਹ ਫੇਰ ਆਰਾਮ ਨਾਲ ਬਹਿ ਕੇ ਪੇਂਟਿੰਗ ਕਰਦੀ ਪੇਂਟਿੰਗ ਕਰਦੀ ਆ ਮੇਰੀ ਬੇਟੀ
ਅੱਛਾ ।
ਪੇਂਟਿੰਗ ਦਾ ਬਹੁਤ ਸ਼ੌਕ ਆ ਹੋਬੀ ਆ ਉਹਦੀ ਬਹੁਤ ਬਹੁਤ ਪਿਆਰੀ-ਪਿਆਰੀ ਕਰਦੀ ਮੈਂ ਤੁਹਾਨੂੰ ਮੈਂ ਤੁਹਾਨੂੰ ਉਹਦੀ ਆਈ ਡੀ ਸੈਂਡ ਕਰਾਂਗੀ।
ਹਾਂਜੀ ਹਾਂਜੀ ਕੋਈ ਨੀ ਰਾਤੀ ਸ਼ਾਇਦ ਤੁਸੀਂ ਇੰਸਟਾ ਆ ਡੀ ਸੈਂਡ ਕੀਤੀ ਸੀ ਸ਼ਾਇਦ
ਹਾਂਜੀ ਹਾਂਜੀ ਹਾਂਜੀ ਹਾਂਜੀ ਮੇਰੀ ਸੀਗੀ
ਪਤਾ ਨੀ ਮੈਨੂੰ ਧਿਆਨ ਵੀ ਨੀ ਹੈਗਾ ਸੀ ਕੀਤੀ ਸੀ।
ਹਾਂਜੀ।
ਹੋਰ ਦੱਸੋ ਜੀ? ਕੀ ਖਾਦਾ ਅੱਜ ਫੇਰ ਸਵੇਰ ਤੋਂ ਸ਼ਾਮ ਤੱਕ ਕੀ ਕੁੱਝ ਖਾਧਾ ਅੱਜ ਸਵੇਰੇ ਨਾਸ਼ਤੇ ਚ ਦੁਪਹਿਰ ਦੇ ਟਾਈਮ ਕੀ ਕੁੱਝ ਖਾਇਆ?
ਅੱਜ ਮੈਨੂੰ ਯਾਦ ਹੀ ਨੀ ਮੈਂ ਖਾ ਕੀ ਖਾਇਆ ਸੀ, ਅੱਜ ਮੈਂ ਰੋਟੀ ਖਾਧੀ ਸੀ ਦਾਲ-ਰੋਟੀ ਕੀ
ਨਹੀਂ ਮੈਂ ਕਿਹਾ ਤੁਸੀਂ ਨਾ ਨੋਨਵੈਜ ਬਹੁਤ ਖਾਂਦੇ ਹੋ ਨਾ
ਨੋਨ ਵੈਜ ਮੁੁਰਗਾ
ਹਾਂ -ਹਾਂ, ਹਾਂ ਕੁੱਕੜ ਖਾਂਦੇ ਤੁਸੀਂ ਬਹੁਤ ਨਹੀਂ ਉਸਦੇ ਮੰਗਲਵਾਰੇ ਤੁਸੀਂ ਮੰਗਲਵਾਰ ਈ ਕਹਿ ਰਹੇ ਸੀ ਕਹਿੰਦੇ ਅਸੀਂ ਲਪੇਟ ਦਈ ਦਾ ਕੁਛ ਨ ਦੇਖ
ਦੇਖੋ ਜੀ ਜੇ ਹਾਂਜੀ ਦੇਖੋ ਝੂਠ ਬੋਲਣਾ ਕੁੱਝ ਨਹੀਂ ਹੁੰਦਾ।
ਹਾਂ ਸਹੀ ਗੱਲ ਐ ਰੱਬ ਤੋਂ ਕੀ ਛਪਾਣਾ ਰੱਬ ਨੂੰ ਸਭ ਪਤਾ ਵੇ
ਦੇਖਦਾ ਨੀ ਹੈਗਾ ਮੰਗਲਵਾਰ ਨੂੰ ਦੇਖੂਗਾ ਨੀ, ਬੁੱਧਵਾਰ ਨੂੰ ਨੀ ਦੇਖੂਗਾ ਉਹ ਤਾਂ ਸਾਨੂੰ ਹਰ ਵਕਤ ਦੇਖਦੇ ਨੇ ਕੀ ਕਰਦੇ ਸਾਡੇ ਬੰਦੇ ਥੱਲੇ ਉਹਨਾਂ ਤੋਂ ਕੀ ਲੁਕੋ ਵਾ ਜੋ ਕਰਨਾ ਸਾਹਮਣੇ ਕਰਨਾ ਉਹਨਾਂ ਦੇ
ਹੈਲੋ।
ਹਾਂਜੀ, ਹਾਂਜੀ।
ਆਵਾਜ਼ ਨਹੀਂ ਆ ਰਹੀ ਕਿ?
ਹਾਂਜੀ ਆ ਰਹੀ ਐ ਆਵਾਜ਼ ਆ ਰਹੀ ਕੱਟ ਗਈ ਸੀ ਸਾਡੀ ਆਵਾਜ਼ ਮੈਂ ਕਹਿ ਰਹੀ ਹਾਂ ਰੱਬ ਤਾਂ ਸਾਨੂੰ ਹਰ ਵਕਤ ਦੇਖਦਾ ਵਾ ਚੌਵੀ ਘੰਟੇ ਜੇ ਸਾਨੂੰ ਮੰਗਲਵਾਰ ਦੇਖੂਗਾ ਨੀ ਤੇ ਬੁੱਧਵਾਰ ਨੂੰ ਤਾਂ ਦੇਖੂਗਾ ਹੀ ਬੁੱਧਵਾਰ ਨੂੰ ਦੇਖੂਗਾ ਮੰਗਲਵਾਰ ਨੂੰ ਦੇਖੂਗਾ
ਆਹੋ ਉਹਦਾ ਧਿਆਨ ਤੇ ਸਾਡੇ ਤੇ ਹੀ ਹੈਗਾ ਅਸੀਂ ਝੂਠ ਬਣਾ ਰਹੇ ਹਾਂ ਬਸ, ਅਸੀਂ ਕਹਿ ਰਹੇ ਕੁਛ ਨੀ ਹੁੰਦਾ ਖਾਲਾ ਐ, ਕਈ ਲੋਕ ਕਈ ਕਈਆਂ ਦੇ ਨਾ ਮਤਲਬ ਕਿ ਘਰ ਚ ਮਨਾ ਹੁੰਦਾ ਐ ਮਤਲਬ ਮੰਗਲਵਾਰ ਨੀ ਖਾਣਾ ਉਹ ਕੀ ਕਰਦੇ ਨੇ ਬਾਹਰ ਜਾ ਕੇ ਮੰਗਲ
ਹੁੰਦਾ ਵਾ ਬਿਲਕੁਲ ਹੀ ਚਾਹੇ ਅਗਲੇ ਦਿਨ ਦੇੜ ਦੇਣ ਪਰ ਮੰਗਲਵਾਰ ਨੀ ਖਾਣਾ ਸ਼ਨੀਵਾਰ ਨੀ ਖਾਣਾ ਆਹ ਕੀ ਆ
ਤੇ ਕੀ ਹਾਂਜੀ
ਮੈਂ ਕਹਿ ਰਹੀ ਆ ਕੀ ਰਿਵਾਜ ਐ ਜਦੋਂ ਨਹੀਂ ਮੰਗਲਵਾਰ ਨਹੀਂ ਖਾਣਾ ਬੁੱਧਵਾਰ ਨੂੰ ਖਾ ਲੈਣਾ।
ਹਾਂ -ਹਾਂ, ਕਈ ਹੁੰਦੇ ਨਾ ਮਤਲਬ ਘਰ ਤੇ ਕਹਿ ਦੇਣਗੇ ਆਪਣੇ ਘਰ ਕਹਿ ਦੇਣਗੇ ਬਈ ਅਸੀਂ ਨੀ ਖਾਂਦੇ ਮੰਗਲਵਾਰ ਲੇਕਿਨ ਬਾਹਰ ਤੋਂ ਸਭ ਖਾ ਕੇ ਆਉਂਦੇ ਨੇ ਕਹਿੰਦੇ ਘਰਦੇ ਨੂੰ ਕਿਹੜਾ ਦੱਸਾਂਗੇ ਕੋਈ ਤਾਂ ਹੀ ਪਤਾ ਲੱਗੇਗਾ ਦੱਸਾਂਗੇ ਅਸੀਂ ਉਹਨਾਂ ਨੂੰ ਕੀ ਪਤਾ ਵੀ ਕੀ ਖਾਧਾ ਕੀ ਨਹੀਂ ਖਾਧਾ ਦੱਸੋ?
ਖਾ ਲੈਣਾ ਚਾਹੀਦਾ ਵੈਸੇ ਜਿਹੜੇ ਖਾਂਦੇ ਨੇ ਤੁਸੀਂ ਖਾ ਲੈਂਦੇ ਹੋ?
ਨਾ ਮੈਂ ਨੀ ਖਾਂਦਾ ਮੈਂ ਕਦੀ-ਕਦਾਰ ਖਾ ਲੈਨਾਂ ਮਤਲਬ ਕਿ
ਯਾਨੀ ਕਿ ਨੇਮ ਨੀ ਹੈਗਾ ਵੀ ਖਾਣਾ ਨੀ ਆ ਖਾ ਲੈਂਦੇ ਹੋ।
ਨਹੀਂ ਮੈਂ ਜ਼ਿਆਦਾ ਨਹੀਂ ਖਾਂਦਾ ਮਤਲਬ ਹਫ਼ਤੇ ਚ ਤਿੰਨ-ਚਾਰ ਦਿਨ ਬਸ ਤਿੰਨ ਜਾਂ ਚਾਰ ਦਿਨ
ਹਫ਼ਤੇ ਦੇ ਹਫ਼ਤੇ ਦੇ ਤਿੰਨ-ਚਾਰ ਦਿਨ ਖਾ ਲੈਂਦੇ ਆ।
ਸ਼ਨੀਵਾਰ ਖਾ ਲੈਂਣਾ ਐਤਵਾਰ, ਬੁੱਧਵਾਰ,
ਅੱਛਾ-ਅੱਛਾ ਯਾਨੀ ਕਿ ਲੈਂਦੇ ਯਾਨੀ ਪੱਕਾ ਨੀ ਹੈਗਾ ਵੀ ਤੁਹਾਡੇ ਬੰਦੇ ਹੀ ਆ ਸ਼ਨੀਵਾਰ, ਐਤਵਾਰ।
ਤੀਨ ਤੇ ਪਰਮਾਨੈਂਟ ਹੈਗੇ ਨੇ ਵੀ ਖਾਣਾ ਈ ਖਾਣਾ ਜੇ,
ਅੱਛਾ ਜੀ।
ਵੀ ਹੋ ਜਾਂਦਾ ਕੋਈ ਮੰਗਲਵਾਰ ਵੀ ਆਜੇ ਕੋਈ ਯਾਰ ਦੋਸਤ ਆ ਗਿਆ ਤੇ ਕੋਈ ਦਿੱਕਤ ਨੀ ਹੈਗੀ।
ਚੱਲੋ ਵਧੀਆ ਗੱਲ ਐ, ਖਾ ਲੈਣਾ ਚਾਹੀਦਾ ਵੈਸੇ।
ਹਾਂ-ਹਾਂ ਸਹੀ ਆ।
ਪ੍ਰੋਟੀਨ ਵਗੈਰਾ ਲਈ ਸਹੀ ਰਹਿੰਦਾ ਏ।
ਸਹੀ ਗੱਲ ਏ, ਸਹੀ ਗੱਲ ਏ।
ਚਾਹੇ ਸੂਪ ਬਣਾ ਕੇ ਪੀਲੋ, ਇਹਦਾ ਸੂਪ ਬਣਾਲੋ।
ਨਾ-ਨਾ ਸੂਪ ਨੀ ਉੱਦਾਂ ਹੀ ਬਣਾਦੇ ਲੈਮਨ-ਲੂਮਨ ਬਣਾ ਲਿਆ ਵਗੈਰਾ ਉਦਾਂ।
ਸਮਝ ਗਈ ਮੈਂ ਲੇਮਨ ਆਲਾ ਸਮਝ ਗੀ ਅਸੀਂ ਵੀ ਬਣਾਣੇ ਆ।
ਉਹੀ ਖਾਈਦਾ ਬਸ। ਹਾਂ, ਲੈਮਨ ਵਾਲਾ ਵਧੀਆ ਲੱਗਦਾ ਆ। ਜਿਵੇਂ ਕਾਲੀ ਮੱਛੀ ਕਾ ਬਣਾ ਲਿਆ। ਹਮ ਕਰ ਲੈਣੇ ਆ।
ਅੱਛਾ ਤਾਂਹੀ ਲੈਮਨ ਆਲਾ ਚੱਲਦਾ ਵਾਂ।
ਹਾਂ ਲੈਮਨ ਚੱਲਦਾ ਫੇਰ ਉਹਦੇ 'ਚ।
ਹਾਂਜੀ-ਹਾਂਜੀ।
ਉਈ ਉਹਦੇ ਚ ਤੇ ਸਬਜ਼ੀ ਵਾਲਾ ਚੱਲਦਾ ਈ ਨਹੀਂ ਤੇ ਲੈਮਨ ਚੱਲਦਾ ਉਹਦੇ 'ਚ।
ਹਾਂਜੀ ਮੇਰੇ ਹਸਬੈਂਡ ਵੀ ਉਈ ਬਣਾਦੇ ਨੇ ਜਦੋਂ ਡਰਿੰਕ ਕਰਦੇ ਨੇ। ਹਾਂਜੀ।
ਤੇ ਤੁਸੀ?
ਵਧੀਆ ਲੱਗਦਾ, ਸਬਜ਼ੀ ਤੋਂ ਵਧੀਆ ਤਾਂ ਉਹੀ ਲੱਗਦਾ ਲੈਮਨ ਆਲਾ।
ਤੇ ਤੁਸੀਂ, ਹੈਲੋ, ਤੁਸੀਂ ਖਾ ਲੈਂਦੇ ਉਹ?
ਠੀਕ।
ਮੈਂ ਕਿਹਾ ਚਿਕਨ-ਚੁਕਨ ਖਾ ਲੈਂਦੇ ਓ?
ਹਾਂਜੀ ਮੁਰਗਾ ਖਾ ਲੈਣੇ ਆ ਕੁੱਕੜ। ਸੁੱਕਾ ਖਾਲੀ ਬਿਨ੍ਹਾਂ ਪੱਕਿਆ ਹੋਇਆ।
ਮਤਲਬ ਕਿ ਕੱਚਾ ਨੀ ਕਹਿ ਰਿਹਾ ਮੈਂ ਮਤਲਬ ਜਿੱਦਾਂ, ਡਰਿੰਕ ਵਗੈਰਾ।
ਨਹੀਂ-ਨਹੀਂ, ਨਹੀਂ ਵੀਰ ਜੀ ਇਹ ਨਹੀਂ। ਇਹ ਨੀ ਕਰਦੇ।
ਅੱਛਾ-ਅੱਛੀ ਗੱਲ ਏ। ਬਾਕੀ ਦਿੱਲੀ ਸਾਈਡ ਤੇ ਬਹੁਤ ਕਰੇਜ਼ ਏ ਇਨ੍ਹਾਂ ਦਾ।
ਨਹੀਂ-ਨਹੀਂ-ਨਹੀਂ ਐਵੇਂ ਕੁੱਝ ਨਹੀਂ ਹੈਗਾ।
ਅੱਛਾ ਜੀ।
ਹਾਂਜੀ।
ਸਹੀ ਆ ਫਿਰ ਤਾਂ। ਸਹੀ ਆ ਨੋਨ ਵੈੱਜ ਵੀ ਖਾਣਾ ਚਾਹੀਦਾ।
ਹਾਂਜੀ ਦੇਖੋ, ਇਹ ਤਾਂ ਅੱਜ-ਕੱਲ੍ਹ ਕਹਿੰਦੇ ਨੇ ਵੈਸੇ ਸਰੀਰ ਲਈ ਤਾਕਤ ਲਈ ਪ੍ਰੋਟੀਨ ਵਗੈਰਾ ਲਈ ਤਾਂ ਖਾਈ ਲੈਣਾ ਚਾਹੀਦਾ ਕਦੇ-ਕਦੇ ਰੋਜ਼ ਨਾ ਖਾਓ। ਮਹੀਨੇ 'ਚ ਇੱਕ-ਅੱਧੀ ਵਾਰ ਬਣਾ ਲੋ।
ਹਰ ਚੀਜ਼ ਚ ਮਿਲਾਵਟ ਹੈਗੀ ਏ ਦਾਲ, ਦੂਹੀ, ਦੁੱਧ ਸਭ ਚ ਮਿਲਾਵਟ ਐ।
ਸਭ ਚ ਸਾਰੀਆਂ ਚੀਜ਼ਾਂ ਚ ਸਹੀ ਗੱਲ ਕੀਤੀ। ਕੇ ਤੁਸੀ ਸਾਰੀਆਂ ਚੀਜ਼ਾਂ ਚ ਕੋਈ ਵੀ ਉਹ ਨਹੀਂ ਹੈਗੀ।
ਹਾਂਜੀ ਕੋਈ ਚੀਜ਼ ਪਿਓਰ ਨਹੀਂ ਐ।
ਕੋਈ ਚੀਜ਼ ਪਿਓਰ ਨਹੀਂ ਹੈਗੀ ਬਸ ਜੇ ਆਪਾਂ ਦੁੱਧ ਵੀ ਪੀਣਾ ਨਾ, ਘਰੇ ਮੱਜ ਰੱਖੋ। ਤਾਂ-ਤਾਂ ਵਧੀਆ ਮਿਲੂਗਾ ਦੁੱਧ। ਨਹੀਂ ਤਾਂ ਨਹੀਂ।
'ਤੇ ਮੱਝ ਦੀ ਸੇਵਾ ਕੌਣ ਕਰੇਗਾ?
ਅਸੀਂ ਕਰਾਂਗੇ।
ਕਹਿਣਾ ਅਸਾਨ ਹੁੰਦਾ ਐ।
ਕਰਨਾ ਬੜਾ ਔਖਾ ਹੁੰਦਾ।
ਕਰਨਾ ਬੜਾ ਔਖਾ ਰਿਹਾ, ਅਸੀਂ ਰੱਖੀ ਸੀ ਲੇਕਿਨ ਭਜਾਤੀ ਸੀ ਨਾ ਡੇਢ, ਦੋ ਮਹੀਨੇ ਬਾਅਦ ਹੀ
ਹਾਂਜੀ, ਸੇਵਾ ਬੜੀ ਕਰਨੀ ਪੈਂਦੀ ਇਹਨਾਂ ਦੀ।
ਰੱਖੀ ਸੀ, ਫਿਰ ਸੇਲ ਕਰਤੀ ਵਾਪਸ ' ' ' ' ਬਹੁਤ‌ ਰੌਲਾ ਪਾਇਆ ਬਹੁਤ ਜ਼ਿਆਦਾ।
ਚਲੋ ਠੀਕ ਐ, ਸ਼ਸਰੀ ਕਾਲ ਜੀ, ਹੁਣੇ ਕਰਦੇ ਮੈਂ ਧੰਨਵਾਦ
ਹਾਂਜੀ।